ਹੈਲੋ।
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਅੱ।
ਹਮ
ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਮੈਂ ਵੀ ਬਹੁਤ ਵਧੀਆਂ ਹੋਰ ਕੀ ਕਰਦੇ ਪੇ ਓ।
ਬਸ ਮੈਂ ਹੁਣ ਬਸ ਸੋਣ ਦੀ ਤਿਆਰੀ ਕਰਦੇ ਪੀ ਸੀਗੇ,
ਅੱਛਾ- ਅੱਛਾ ਬੇਟਾ ਉਹ ਤੇ ਮੈਂ ਨਾ ਤੁਹਾਡੀ ਮੰਮਾ ਨਾਲ਼ ਅੱਜ ਗੱਲ ਕਰਨੀ ਸੀ, ਤਾਂ ਫ਼ੋਨ ਲਾਇਆਂ ਸੀ ਤੁਹਾਡੀ ਮੰਮਾ ਦਾ ਨੰਬਰ ਨੀਂ ਹੈਗਾ।
ਹਾਂਜੀ- ਹਾਂਜੀ।
ਤੇ ਤੁਹਾਡੇ ਕੋਲ ਹੈਗਾ ਨੰਬਰ।
ਹਾਂਜੀ -ਹਾਂਜੀ ਮੇਰੇ ਕੋਲ ਹੀ ਹੁੰਦਾ ਹੈਗਾ ਨੰਬਰ।
ਅੱਛਾ ਤੇ ਉਸ ਦਿਨ ਤੇ ਮੇਰੀ ਗੱਲ ਹੋਈ ਸੀ ਭੈਣਜੀ ਨਾਲ
ਹਾਂ ਕਦੀ, ਮਤਲਬ ਕਿ ਕਈ ਟੈਮ ਘਰ ਵੀ ਪਿਆ ਹੁੰਦਾ ਕਈ ਕਈ ਟੈਮ ਤੇ
ਅੱਛਾ - ਅੱਛਾ ਹੋਰ
ਹੋਰ ਬਸ
ਤੇ ਹੋਰ ਵਧ ਨਹੀਂ -ਨਹੀਂ ਹੋਰ ਵਧੀਆਂ ਬਸ ਤੁਸੀਂ ਤੇ ਆਂਦੇ ਨੀ ਚੱਕਰ ਹੀ ਲਾ ਲਾਣਾ ਘਰੇਂ। ਤੁਹਾਡੀ ਮੰਮਾ ਤੁਹਾਡੀ ਮੰਮੀ ਵੀ ਨੀਂ ਆਂਦੀ ਤੁਸੀਂ ਵੀ ਨੀ ਆਂਦੇ। ਵੈਸੇ ਸਗੋਂ ਭੈਣਜੀ ਨੂੰ ਕਿਹਾ ਸੀ, ਮੈਂ ਕਿਹਾਂ ਇਹਨੂੰ ਨਾਲ ਲੈ ਕੇ ਆ ਜਾਣਾ ਤੇ ਮੈਂ ਤੇ ਤੁਹਾਨੂੰ ਐ -ਪੁੱਛਣਾ ਸੀ ਕਿ ਮੇਰੇ ਨਾ ਮੁੰਡੇ ਨੇਂ ਨਾ ਉੱਥੇ ਕੀ ਕਹਿੰਦੇ ਨੇ, ਮੈਂ ਤੁਹਾਡੀ ਮੰਮੀ ਨਾਲ ਵੀ ਉਹ ਗੱਲ ਕਰਨੀ ਸੀ, ਉਹ ਤੁਹਾਡਾ ਦੋਸਤ ਨੀ ਹੈਗਾ ਜੋ ਉੱਥੇ ਯੋਗਾ ਤੇ ਲੱਗਿਆਂ ਹੋਇਆਂ ਯੋਗਾ ਸਿਖਾਂਦਾ ਓ।
ਹਾਂਜੀ -ਹਾਂਜੀ।
ਜਿਹਦੇ -ਜਿਹਦੇ ਨਾਲ਼ ਤੁਸੀਂ ਤੁਹਾਡਾ ਬੈਸਟ ਫਰੈਂਡ ਏਂ।
ਹਾਂਜੀ -ਹਾਂਜੀ ਹੁਣ ਹੀ ਖੋਲ੍ਹਿਆ ਹੈਗਾ ਐ।
ਹਾਂਜੀ- ਹਾਂਜੀ ਉਹ ਯੋਗਾ ਸਿਖਾਦਾ ਐਂ। ਤੇ ਉਹਨਾਂ ਦੇ ਨਾਲ ਹੀ ਉਹਨਾਂ ਨੇ ਅਕੈਡਮੀ ਖੋਲੀ ਹੈ ਕ੍ਰਿਕਟ ਸਿਖਾਣ ਦੀ, ਪਤਾ ਨੀ ਤੁਹਾਡੇ ਦੋਸਤ ਦੀ ਯਾ ਕਿਹਦੀ ਹੈਗੀ ਏਂ।
ਹਾਂਜੀ -ਹਾਂਜੀ ਉਹ ਮੇਰਾ ਦੋਸਤ ਹੀ ਹੈਗਾ, ਉਹਨੇ ਅਕੈਡਮੀ ਖੋਲੀ ਐ, ਹੁਣ ਹੀ ਇੱਕ ਦੋ ਮਹੀਨੇ ਹੋਏ ਹੈਗਾ।
ਅੱਛਾ- ਅੱਛਾ ਤੇ ਨਾ ਮੈਂਨੂੰ ਨਾ। ਮੇਰੇ ਮੁੰਡੇ ਦਾ ਉਹਦੇ ਚ ਕਰਵਾ ਦੋ, ਮੇਰੇ ਮੁੰਡੇ ਦਾ ਮੈਂ ਨਾ ਉਹਨਾਂ ਨੂੰ ਕਾਲ ਕੀਤੀ -ਤੀ ਸੀ ਉਹਨਾਂ ਦੇ ਔਨਲਾਈਨ ਪਾਂਦੇ ਨੇ ਨਾ ਉਹ ਇੰਸਟਾ ਤੇ ਆਪਣੇਂ ਪੇਜ ਤੇ। ਤੇ ਮੈਂ ਉਹਨਾਂ ਨਾਲ਼ ਗੱਲ ਕੀਤ -ਤੀ ਸੀ ਤੇ ਉਹ ਕਹਿੰਦੇ, ਨਹੀਂ ਸਾਡੀ ਸੀਟਾਂ ਬੁੱਕ ਹੋ ਗਈਆਂ ਨੇਂ, ਮੈਂ ਕਿਹਾਂ ਚਲੋ ਮੈਂ ਤੁਹਾਂਨੂੰ ਕਹਿੰਨੀ ਆ ਤੁਹਾਡਾ ਫਰੈਡ ਐਂ, ਤੁਸੀ ਕਹਿ ਦੋ ਮੇਰੇ ਮੁੰਡੇ ਦਾ ਉਹਦੇ ਚ ਕਰਾ ਦੋ ਤਿੰਨ ਮਹੀਨੇ ਦਾ ਹੈਗਾ ਨਾ ਉਹ ਕੈਂਪ ਦੇਖੋ ਮੇਰੇ ਮੁੰਡੇ ਨੂੰ ਬੜਾਂ ਸ਼ੌਕ ਏ ਕ੍ਰਿਕਟ ਦਾ, ਬੜਾ ਹੀ ਜ਼ਿਆਦਾ ਸ਼ੌਕ ਏਂ। ਵੈਸੇ ਸਕੂਲ ਵਾਲੇ ਵੀ ਸਪੋਰਟਸ ਹੈਗੇ ਨੇ ਪਰ ਉਹਦਾ ਬੜਾਂ ਮਨ ਏਂ ਉੱਥੇ, ਦੋ ਤਿੰਨ ਫਰੈਂਡਸ ਵੀ ਹੈਗੇ ਨੇ ਨਾ
ਹਾਂਜੀ- ਹਾਂਜੀ।
ਤੇ ਤੁਸੀਂ ਕਰਵਾ ਦੋ।
ਹਾਂਜੀ- ਹਾਂਜੀ ਕੋਈ ਨੀ ਮੈਂ ਕਰਵਾ ਦਾਂਗਾ ਤੁਸੀਂ ਨਾਮ ਹੋਰ ਬਸ ਉਹ ਭੇਜ ਦੇਨਾ ਨਾ, ਮੈਂ ਉਹਦਾ ਕਰਵਾ ਦਾਂਗਾ।
ਅੱਛਾ- ਅੱਛਾ ਮੈਂ ਸੋਚਿਆ ਮੈਂ ਕਿਹਾ ਮੈਂ ਤੁਹਾਡੀ ਮੰਮੀ ਨਾਲ ਏਈਓ ਗੱਲ ਕਰਨੀ ਸੀ ਮੈਂ ਕਿਹਾ ਤੁਸੀਂ ਆਪਣੇ ਮੁੰਡੇ ਨੂੰ ਕਹਿਣਾਂ। ਕੀ ਮੇਰਾ ਕਰਾਦੇਗਾ, ਉੱਥੇ ਮੇਰੇ ਬੱਚੇ ਦਾ ਕਿਉਂਕਿ ਨਾ ਮੇਰੇ ਮੁੰਡੇ ਨੂੰ ਦੇਖੋ ਬੜਾ ਸ਼ੌਕ ਏਂ, ਕ੍ਰਿਕਟ ਵਗੈਰਾ ਦਾ ਤੇ ਫ਼ਿਰ ਉਹ ਤੇ ਮੈਂਨੂੰ ਮਨਾ ਕਰਦੇ ਵੀ ਸੀਂ। ਕਹਿੰਦੇ ਵੀ ਹਜੇ ਸੀਟਾਂ ਬੁੱਕ ਹੋ ਗਈਆਂ ਨੇਂ।
ਹਾਂਜੀ- ਹਾਂਜੀ ਸੀਟਾਂ ਮੱਤਲਬ ਕਿ ਸੀਜ਼ਨ ਦੇ ਹਿਸਾਬ ਨਾਲ਼ ਹੁੰਦਾਂ ਹੈਗਾ ਨਾ।
ਅੱਛਾ, ਅੱਛਾ ਉਹ ਤੇ ਨਾ ਮੈਨੂੰ ਦੂਜੀ ਨੇ ਕਿਹਾ ਤੁਹਾਡੀ ਮੰਮੀ ਨੇ ਦੇ ਜੋ ਸਹੇਲੀ ਨਾ ਮੈਨੂੰ ਕਹਿੰਦੀ ਤੁਸੀਂ ਨਾ ਉਹਨਾਂ ਦੇ ਮੁੰਡੇ ਨੂੰ ਕਹਿਣਾ ਵੀ ਵੀਰੇ ਨੂੰ ਉਹ ਉਹਨਾਂ ਦਾ ਦੋਸਤ ਹੈਗਾ ਤੇ ਇੱਕ ਦੋ ਸੀਟਾਂ ਰੱਖਦੇ ਨੇ ਖਾਲੀ ਵੀ ਆਪਣੇ ਵਾਸਤੇ ਥੋੜਾ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਸਿਫਾਰਿਸ਼ ਚਲਾ ਲਾਂਗੀ ਮੈਂ
ਹਾਂਜੀ, ਹਾਂਜੀ ਕੋਈ ਨੀ ਮੈਂ ਪੁੱਛ ਕੇ ਦੱਸ ਦਾਂਗਾ ਕਰ ਤਾਂ ਲੈਣਗੇ ਉਹਦੀ ਕੋਈ ਦਿੱਕਤ ਨੀ ਹੈਗੀ।
ਰੱਖ ਕੇ ਕਿਤੇ ਮੇਰਾ ਮੁੰਡਾ ਹਜੇ ਵੈਸੇ ਦਸ ਸਾਲਾਂ ਦਾ ਹੈਗੇ ਤੇ ਫੇਰ ਤੇ ਰੱਖ ਵੀ ਲੈਣਗੇ ਦਸ ਕ ਸਾਲਾਂ ਦਾ ਸਾਰਾ
ਹਾਂਜੀ ਕੋਈ ਨੀ ਮੈਂ ਪਤਾ ਕਰਕੇ ਦੱਸਣਾ ਇੱਕ ਵਾਰ ਵੈਸੇ ਤਾਂ ਰੱਖ ਲੈਣਗੇ ਕੋਈ ਚੱਕਰ ਆਲੀ ਗੱਲ ਨਹੀਂ ਹੈਗੀ
ਅੱਛਾ ਉਹ ਨਾ ਪਿਛਲੀ ਵਾਰ ਨਾ ਰਹਿ ਗਿਆ ਸੀ ਪਿਛਲੀ ਵਾਰ ਤੇ ਨਾ ਬਿਲਕੁਲ ਹੀ ਨਾਮ ਨੀ ਆਇਆ ਦੋ-ਤਿੰਨ ਸੀਟ ਟਾ ਸੀ ਉਹ ਜੋ ਉਹਦੇ ਚ ਵੀ ਉਹਨਾਂ ਨੇ ਰੱ ਉਹ ਕਹਿੰਦੇ ਪਿਛਲੀ ਵਾਰ ਤੇ ਬਿਲਕੁਲ ਚਾਂਸ ਨੀ ਹੈਗਾ ਸੀ ਤੇ ਫੇਰ ਮੈਨੂੰ ਮੈਨੂੰ ਦੱਸ ਸੀ ਦੋਸਤ ਕਹਿੰਦੇ ਸਾਨੂੰ ਤੇ ਉੱਥੇ ਲੈ ਕੇ ਗਈ ਸੀ ਕੈਂਪ ਤੇ ਮਨਸੂਰੀ ਆਲੀ ਸਾਈਡ ਚ ਘੁਮਾਨ ਕਹਿੰਦੇ ਬੜਾ ਧਿਆਨ ਰੱਖਦੇ ਨੇ ਸੇਫਟੀ ਦਾ ਉਹਦੇ ਮੰਮਾ ਵੀ ਦੱਸਦੇ ਸੀ ਮੇ ਸਹੇਲੀ ਨੇ ਨਾ ਉਹ ਤੇ ਕਹਿੰਦੇ ਬੜਾ ਧਿਆਨ ਰੱਖਦੇ ਨੇ ਤੇ ਬਹੁਤ ਵਧੀਆ ਉਹਨਾਂ ਨੇ ਸਿਖਾਇਆ ਸੀ ਬਾਕੀ ਰੂਲਸ ਕਹਿੰਦੇ ਹੈਬਿਟ ਵਗੈਰਾ ਮੈਨਰਸ ਕਹਿੰਦੇ ਹੋਰ ਵੀ ਬੜੀ ਸਾਰੀ ਐਕਟੀਵਿਟੀ ਕਰਾਂਦੇ ਨੇ ਉਹ ਤੇ ਮੈਂ ਅੱਛਾ ਇਹ ਤੇ ਬੜੀ ਚੰਗੀ ਗੱਲ ਏ ਮੈਂ ਕਿਹਾ ਚੱਲ ਮੇਰਾ ਮੁੰਡੇ ਦਾ ਦਾ ਬੜਾ ਮਨ ਸੀ ਕਹਿੰਦਾ ਮੰਮੀ ਮੈਂ ਤੇ ਲੱਗਣਾ ਈ ਜਾਣਾ ਈ ਉੱਥੇ ਵੇ
ਹਾਂਜੀ, ਹਾਂਜੀ ਕੋਈ ਨੀ ਤੁਸੀਂ ਭੇਜ ਦੇਣਾ ਅਸੀਂ ਵੇਖ ਲਾਂਗੇ ਇੱਕ ਵਾਰ
ਹਾਂਜੀ, ਹਾਂਜੀ ਵੀਰੇ ਤੁਸੀਂ ਉਹਨਾਂ ਨੂੰ ਕਹਿ ਦੇਣਾ ਕਿ ਮੇਰੇ ਮੁੰਡੇ ਦਾ ਕੀ ਕਹਿੰਦੇ ਨੇ ਉੱਥੇ ਕਰਾ ਦੇਣ ਤੇ ਕੀ ਕਹਿੰਦੇ ਨੇ ਅਗਰ ਮੈਂਬਰਸ਼ਿਪ ਲਏਗੇ ਨਾ ਤਿੰਨ ਚਾਰ ਮਹੀਨਿਆਂ ਦੀ ਮੈਂਬਰਸ਼ਿਪ ਲਏਗੇ ਤੇ ਮੈਂ ਮੈਂਬਰਸ਼ਿਪ ਵੀ ਲੈਣ ਨੂੰ ਤਿਆਰ ਆ ਕਿ ਅਗਲੇ ਸਾਲ ਵੀ ਮੇਰਾ ਮੁੰਡਾ ਵੀ ਕਰੇਗਾ ਵੀ ਮੈਂ ਹੁਣ ਕੋਂਟੀਨਿਊ ਉੱਥੇ ਕਰਾਵਾਂਗੀ ਬਸ ਮੈਂਬਰਸ਼ਿਪ ਵੀ ਦਵਾ ਦੇਣਾ ਸਾਨੂੰ
ਹਾਂਜੀ, ਹਾਂਜੀ ਕੋਈ ਨੀ ਇੱਕ ਵਾਰ ਤੁਹਾਡਾ ਬੱਚਾ ਲੱਗਜੇਗਾ ਨਾ ਤੇ ਉਸ ਤੋਂ ਬਾਅਦ ਮਤਲਬ ਕਿ ਫੇਰ ਨਿਕਾਲ ਨੀ ਪਾਏਗੇ ਨਾ ਇੱਕ ਵਾਰ ਪਰਮਾਨੈਂਟ ਹੀ ਲੱਗ ਜਾਂਦਾ ਹੈਗਾ ਨਾ ਫੇਰ ਉਹਨੂੰ
ਅੱਛਾ, ਅੱਛਾ ਫਿਰ ਹਰ ਸਾਲ ਲੈ ਲੈਂਦੇ ਨੇ ਉਹ ਹਾਂ ਫੇਰ ਉਹੀ ਮੈਨੂੰ ਕਹਿੰਦੇ ਸੀ ਕਹਿੰਦੇ ਇੱਕ ਸਾਲ ਹੈਗੇ ਨੇ ਬਾਕੀ ਮੈਨੂੰ ਨਾ ਚਾਰਜਿਸ ਵਗੈਰਾ ਜ਼ਰੂਰ ਪੁੱਛ ਕੇ ਦੱਸਣਾ ਤੁਹਾਨੂੰ ਚਾਰਜਿਸ ਤੇ ਕੋਈ ਗੱਲ ਨੀ ਮੈਂ ਪੇਅ ਕਰ ਹੀ ਦਵਾਂਗੀ ਬਸ ਇਹ ਵੀ ਉਹਨਾਂ ਨੂੰ ਕਹਿਣਾ, ਅੱਛਾ, ਅੱਛਾ ਨਹੀਂ ਉਹ ਮੈਨੂੰ ਕਹਿੰਦੇ ਦੇ ਸੀ ਕਹਿੰਦੇ ਟਰੀਪ ਵਗੈਰਾ ਵੀ ਲੈ ਕੇ ਜਾਂਦੇ ਨੇ ਮੇਰਾ ਮੁੰਡੇ ਦਾ ਬੜਾ ਮਨ ਸੀ ਕਹਿੰਦਾ ਮੰਮੀ ਮੈਂ ਤੇ ਐਕਟੀਵਿਟੀ ਬੜੀ ਵਧੀਆ ਕਰਾਂਦੇ ਨੇ ਉਹ ਬਹੁਤ ਬੋਇਜ ਦਾ ਜਾਂ ਗਰਲਸ ਦਾ ਵੀ ਐ ਮੇਰੇ ਖਿਆਲ ਬੋਇਜ਼ ਦਾ ਹੈਗਾ
ਬੋਇਜ਼ ਦਾ ਅਲੱਗ ਹੁੰਦਾ ਹੈ ਗਰਲਸ ਅਲੱਗ ਹੁੰਦੀ ਹੈਗੀ
ਅੱਛਾ ਫੇਰ ਉੱਥੇ ਗਰਲਸ ਹੈਡ ਅੱਛਾ ਫਿਰ ਉੱਥੇ ਗਰਲਸ ਦੇ ਵਿੱਚ ਗਰਲਸ ਹੁੰਦੀ ਹੋਣੀ ਉਹਨਾਂ ਦੀ ਮੇਨ ਹੈੱਡ
ਹਾਂਜੀ, ਹਾਂਜੀ।
ਹਾਂ ਚਲੋ ਠੀਕ ਏ ਫੇਰ ਕੁੜੀਆਂ ਵਾਲੇ ਚ ਤੇ ਮੈਂ ਪਤਾ ਹੀ ਨਹੀਂ ਕੀਤਾ ਉਹਨਾਂ ਚ ਦੇਖ ਲੈਣਾ ਕੁੜੀਆਂ ਵਾਲਿਆਂ ਚ ਹੋਰ ਕੋਈ ਇੱਕ ਅੱਧੀ ਸੀਟ ਖਾਲੀ।
ਹਾਂਜੀ, ਹਾਂਜੀ।
ਦੋਸਤ ਤੁਹਾਡੇ ਤੁਹਾਡੇ ਦੋਸਤ ਦੀ ਜਾਣ ਪਚਾਣ ਆ ਕਿ ਕੁੜੀਆਂ ਆਲੇ ਚ
ਹਾਂਜੀ, ਹਾਂਜੀ ਉਹ ਮਤਲਬ ਕਿ ਯਾਰ ਦੋਸਤ ਦਾ ਹੀ ਹੈਗਾ।
ਅੱਛਾ-ਅੱਛਾ ਮਤਲਬ ਸਾਰਾ ਤੁਹਾਡਾ ਆਪਣਾ ਹੀ ਹੈਗਾ ਮਤਲਬ ਹਨਾ
ਹਾਂਜੀ-ਹਾਂਜੀ।
'ਤੇ ਤੁਸੀਂ ਫੇਰ ਉੱਥੇ ਵੀ ਪਤਾ ਕਰ ਛੱਡਣਾ ਕਿਉਂਕਿ ਕੁੜੀਆਂ 'ਤੇ ਸਾਡੇ ਕੋਲ ਬਥੇਰੀਆਂ ਹੈਗੀਆਂ ਨੇ ਓ ਕਹਿੰਦੇ ਬੜਾ ਸੋਹਣਾ ਓ ਡਾਂਸ, ਸਿਗਿੰਗ ਸਭ ਸਿਖਾਂਦੇ ਨੇ ਮੈਂ ਕ ਚਲੋ ਕੋਈ ਨੀ ਬੱਚਿਆਂ ਦੀ ਐਕਟੀਵੀ ਟੀ ਹੋ ਜਾਂਦੀ ਏ 'ਤੇ ਹੁਣ ਮਤਲਬ ਉਨਾਂ ਦੀ ਜੋ ਮੇਰੇ ਨਾਲ ਦੀ ਸੇਲੀ ਉਨਾਂ ਦੀ ਕੁੜੀਆਂ 'ਤੇ ਵੱਡੀ ਹੈਗੀਆਂ ਨੇ ਕੋਈ ਇੰਨੀ ਟੈਂਸ਼ਨ ਦੀ ਗੱਲ ਓ ਕਹਿੰਦੀ ਸਾਰੀ ਫੀਮੇਲਸ ਹੁੰਦੇ ਨੇ ਉ ਥੇ ਮੈਨੂੰ ਦੱਸਦੇ ਸੀ ਕਹਿੰਦੇ ਬੜਾ ਸੋਹਣਾ ਕਰਾਂਦੇ ਨੇ ਧਿਆਨ ਬੜਾ ਰੱਖਦੇ ਨੇ।
ਹਾਂਜੀ ਐ ਤਾਂ ਹੈਗਾ ਸਾਡੇ ਮਤਲਬ ਕਿ ਏ ਕੰਮ ਵਿੱਚ ਧਿਆਨ ਪੂਰਾ ਰੱਖੀ ਦਾ ਹੁੰਦਾ ਬੱਚੇ ਦਾ। ਮਤਲਬ ਕਿ ਉਨੂੰ ਚੋਟ ਚਾਟ ਨਾ ਲੱਗ ਜੇ ਸੇਫਟੀ ਤਾਂ ਪੂਰੀ ਹੁੰਦੀ ਹੈਗੀ ਆ ਸਾਡੇ।
ਹਾਂਜੀ ਵੀਰੇ ਟੈਨਸ਼ਨ 'ਤੇ ਤੁਹਾਨੂੰ ਪਤਾ ਹੁੰਦੀ ਹੈ। ਕਿਉਂਕਿ ਬੱਚੇ ਛੋਟੇ ਜੇ ਹੁੰਦੇ ਨੇ ਟੈਂਨਸ਼ਨ ਦੇ ਪਹਿਲੇ ਤਾਂ ਮੇਰਾ ਮਨ ਨੀ ਮੰਨਦਾ ਪਿਆ ਸੀ ਬਿਲ ਕੁਲ ਈ ਨੀ ਮੰਨਦਾ ਪੈ ਆ ਸੀ ਫੇਰ ਉਸ ਤੋਂ ਬਾਅਦ ਮੈਂਨੂੰ ਬੱ ਚਾ ਰੋਣ ਲਾਗੇ ਕਹਿੰਦਾ ਨਈ ਮੰਮੀ ਮੈਂ ਉਥੋਂ ਈ ਸਿੱਖਣਾ‌ ਐ ਫੇਰ ਓ ਕਹਿੰਦੇ ਨਾ ਸਕੂਲ ਵਾਲੇ ਸਪੋਰਟਸ ਵਧੀਆ ਸਿਖਾਂਦੇ ਨੇ ਪਰ ਐਨਾ ਦਾ ਥੋੜਾ ਡੀਫ ਰੇਟ ਏ ਓ ਬੀ ਬੜਾ ਵਧੀਆ ਰੂਲਸ ਵਗੈਰਾ ਨਾ ਸਾਰਾ ਸਿਖਾਂਦੇ ਨੇ 'ਤੇ ਮੈਂ ਕੇ ਚਲੋ ਕੋਈ ਨੀ ਫਿਰ ਮੈਂ ਤੈਨੂੰ ਐਥੀ ਭੇਜਾਂਗੀ। ਬਾਕੀ ਹਾਂਜੀ-ਹਾਂਜੀ ਵੀਰੇ ਬਾ ਕੀ ਤੁਸੀਂ ਮੈਨੂੰ ਜ਼ਰੂਰ ਦੱਸਣਾ ਉਨਾਂ ਕੋਲ ਸਾਰੀ ਕੀ ਕਹਿੰਦੇ ਨੇ ਫੀਸ ਵਗੈਰਾ ਪੁੱਛ ਕੇ ਨਾ ਜ਼ਰੂਰ ਦੱਸਣਾ।
ਹਾਂਜੀ-ਹਾਂਜੀ ਓ ਤਾਂ ਕੋਈ ਨੀ ਮੈਂ ਦੱਸ ਦਾਂਗਾ ਕੋਈ ਰੀ ਰਿਲੈਕਸ ਹੋਏਗਾ ਤਾਂ ਓ ਵੀ ਕਰਵਾ ਦਾਂਗਾ ਮੈਂ।
ਹਾਂ-ਹਾਂ-ਹਾਂ ਅਗਰ ਔਫ ਹੋਏਗਾ 'ਤੇ ਕਰਨ ਨਈ ਹੁੰਦਾ ਤੇ ਤੁਸੀਂ ਇੱਕ ਬੱਚੇ 'ਤੇ ਕੀ ਔਫ ਕਰਨਗੇ ਬਟ ਸਾਡੀ ਕੁੜੀਆਂ ਵਥੇਰੀਆਂ ਨੇ ਸਾਡੇ ਕੋਲ ਕਿ ਵੇਖਣਾ ਕਿਉਂਕਿ ਸਾਡੇ ਸਾਰੇ ਇਕੱਠੇ ਹੋ ਜਾਏ ਨਾ ਨੇਬਰਸ ਸਾਡੀ ਸੋਸਾਇਟੀ 'ਚ ਕਾਫੀ ਕੁੜੀਆਂ ਰਹਿੰਦੀਆਂ ਨੇ 'ਤੇ ਫਿਰ ਸਾਰਿਆਂ ਦਾ ਕੱਠਾ ਪੇਰੈਂਟਸ ਨੂੰ ਸਾਨੂੰ ਦਿੱਕਤ ਨੀ ਹੋਏਗੀ ਨਾ ਫਰੈਂਡਸ-ਫਰੈਂਡਸ ਹੋਏਗੇ ਉਨਾਂ ਨੂੰ ਔ ਕਵਰਡ ਜਾਂ ਨੀ ਲੱਗੇਗਾ 'ਤੇ ਤੁਸੀਂ ਉਨਾਂ ਨੂੰ ਕੈਣਾ ਜਰਾ ਠੀਕ ਐ। ਬਾਕੀ ਸਾਨੂੰ, ਹਾਂ ਜੀ-ਹਾਂਜੀ ਮੈਨੂੰ ਨਾ ਬੜੇ ਲੇਟ ਪਤਾ ਲੱਗਿਆ ਸੀ ਮੈਂ ਕੇਆ ਮੈਂ ਤੋਂ ਸੀਟ ਫੇਰ ਐਸ ਵਾਰ ਖਾਲੀ ਓ ਭਰ ਜਾਂਦੀ 'ਤੇ ਸੀਟਾਂ ਬੜੀ ਜਲਦੀ ਭਰਦੇ ਓ ਤੁਸੀਂ।
ਹਾਂਜੀ-ਹਾਂਜੀ ਏ ਤਾਂ ਹੈਗਾ ਬਸ ਬੱਚਿਆਂ ਦੇ ਨੰਬਰ ਈ ਲੱਗ ਜਾਂਦੇ ਹੈਗੇ ਆ ਨਾ ਜਲਦੀ 'ਤੇ ਕੀ ਕਰੀਏ, ਕੁਛ ਬੱਚੇ ਰੈ ਵੀ ਜਾਂਦੇ ਹੈਗੇ ਆ।
ਹਾਂ ਐ 'ਤੇ ਹੈ ਮੇਰਾ ਮੁੰਡਾ ਪਿਛਲੀ ਸਾਲ ਵੀ ਰਹਿ ਗਿਆ ਸੀ ਪਿਛਲੀ ਸਾਲ 'ਤੇ ਮੈਂ ਚਲੋ ਆਪਣੇ ਪੇਕੇ ਚਲੀ ਗੀ ਸੀ। ਫਿਰ ਉੱਥੋਂ ਲੇਟ ਆਈ ਪਤਾ ਈ ਨੀ ਲੱਗਿਆ 'ਤੇ ਮੈਂ ਕਿਹਾ ਨਈ ਐਸ ਵਾਰ 'ਤੇ ਮੈਂ ਗਈ ਨਈ ਪਤਾ ਕਿ ਬੱਚਿਆਂ ਨੂੰ ਥੋੜੀ ਆ ਵੀ ਜਾਂਦਾ ਨਾ ਥੋੜਾ ਐ ਕਵਿਟੀ ਵੀ ਓ ਐਕਟਿਵ ਹੋ ਜਾਂਦੇ ਅੱਜ-ਕੱਲ ਬੱ ਚੇ ਤੁਹਾਨੂੰ ਪਤਾ ਸਕੂਲਾਂ 'ਚ ਪੜਾਈ-ਪੜਾਈ ਕਰ ਕਰਕੇ ਓ ਤਾਂ ਚਲੋ ਕਰਾਂਦੇ ਨੇ ਐਕਟੀਵਿਟੀ ਪਰ ਐ ਹੋ ਗਿਆ ਨਾ ਕਿ ਇੱਕ ਬੱਚੇ ਨੂੰ ਐ ਕਹਿੰਦਾ ਮੈਂ ਕ੍ਰਿਕਟ ਵਿੱਚ ਈ ਆਪਣਾ ਮੰਮੀ ਕਰੀਅਰ ਬਣਾਨਾ ਐ ਮੈਂ ਹੁਣ ਏਨਾਂ ਲਈ ਸਿੱਖਣਾ ਐ ਬਸ ਤੁਹਾਨੂੰ ਪਤਾ ਐ ਵੱਡੇ-ਵੱਡੇ ਕ੍ਰਿਕ ਅ ਕ੍ਰਿਕੇਟਰ ਆਪਣੀ ਸਟੋਰੀ ਦੱਸ ਤੇਮੇ ਉਨਾਂ ਕੋ ਵੇਖਿਆ ਕਿ ਓ ਸ਼ੁਰੂ ਤੋਂ ਈ ਮੰਮੀ ਵੋ ਤਿੰਨ ਸਾਲ ਕੀ ਉਮਰ 'ਚ ਲੱਗ ਗਿਆ ਸੀ ਸਿੱਖਣ 'ਤੇ ਮੈਂ ਵੀ ਹੁਣੇ ਸਿੱਖਣੈ। ਹਾਂ ਪੈਸ਼ਨ ਆ ਜਾਂਦਾ ਐ।
ਬੱਚਾ ਸ਼ੁਰੂ ਤੋਂ ਸਿੱਖਦਾ ਹੈਗਾ ਤਾਂ ਫਿਰ ਜਲਦੀ ਮਤਲਬ ਕਿ ਟਿੱਕ ਜਾਂਦਾ ਹੈਗਾ ਅੱਗੇ ਜਾ ਕੇ ਉਨੂੰ ਕੋਈ ਦਿੱਕਤ ਨੀ ਹੁੰਦੀ ਹੈਗੀ, ਹਾਂਜੀ 'ਤੇ ਜੇਵੇ ਕਿ ਬੱਚਾ ਮੰਨ ਲੋ, ਮਤਲਬ ਕਿ ਜ਼ਿਆਦਾ ਏਜ 'ਤੇ ਲੱਗਦਾ ਹੈਗਾ ਫੇਰ ਓ ਏਜ ਵੀ ਜ਼ਿਆਦਾ ਹੋ ਜਾਂਦੀ ਹੈਗੀ ਐ।
ਹਾਂ ਫਿਰ ਉਹੀ ਗੱਲ ਨਾ ਮੈਨੂੰ ਦੱਸਦੇ ਵੀ ਸੀ ਓ ਕਹਿੰਦੇ ਅੱਗੇ ਐ ਬੜਾ ਟੂਰਨਾਮੈਂਟ ਵੀ ਕਰਾਂਦੇ ਨੇ ਆਪਣਾ ਇੱਕ ਛੋਟੇ ਜੂਨੀਅਰਸ ਹੁੰਦਾ ਜੂਨੀਅਰ ਵਿੰਗ ਦਾ ਇੱਕ ਸੀਨੀਅਰ ਵਿੰਗ ਦਾ ਮੈਂ ਕਿਹਾ ਚੱਲ ਵਧੀਆ ਪੈ ਚੰਗੀ ਹੋ ਜਾਏਗੀ ਬਸ ਮੈਂ ਤਾਂ ਦੇਖੋ ਵੀਰੇ ਐਨਾਂ ਨੂੰ ਤਿੰਨ ਮੀਨੇ ਦਾ ਕੈ ਇਸ ਵਾਰ ਵੀ ਤਾਂ ਅਗਲੇ ਮੈਂ ਤਾਂ ਹਮੇਸ਼ਾ ਪਰਮਾਨੈਂਟ ਕਰਵਾਣਾ ਵੀ ਟੈਂਪਰੇਰੀ ਨੀ ਐ ਮੇਰਾ ਵੀ ਅਗਲੇ ਸਾਲ ਨੀ ਮੈਂ ਤੇ ਮੈਂਬਰਸ਼ਿਪ ਓਨਾਂ ਨੂੰ ਕੈਣਾ ਕੀ ਮੇਰੀ ਛੇ ਸੱਤ ਸਾਲ ਦੀ ਮੈਂਬਰਸ਼ਿਪ ਦੱਸਦੇ ਸੀ ਓ ਮੈਨੂੰ ਕੀ ਸਿਕਸ ਈਅਰਸ ਦੀ ਮੈਂਬਰਸ਼ਿਪ ਹੁੰਦੀ ਏ ਤੇ ਮੈਂ ਤੇ ਦੇਖੋ ਦਵਾਣੀ ਹੋਈ
ਹਾਂਜੀ-ਹਾਂਜੀ ਕੋਈ ਨਈ ਮੈਂ ਗੱਲ ਕਰਾਂਗਾ ਓਨਾ ਨਾਲ ਵੈਸੇ ਤਾਂ ਦੇ ਦ
ਹਿਸਾਬ ਏ ਫੀਸ ਮਤਲਬ ਇਕੱਠੀ ਦੇਣੀ ਪਏਗੀ ਯਾ ਇੰਸਟੌਲਮੈਂਟ ਤੇ?
ਫੀਸ ਮਤਲਬ ਕੀ ਦੋ ਮੀਨੇ ਦੀ ਕੱਠੀ ਦੇਣੀ ਪੈਂਦੀ ਹੈਗੀ ਆ ਉਸ ਤੋਂ ਬਾਦ ਇੱਕ-ਇੱਕ ਮੀਂਨੇ ਦੀ ਕਰਕੇ ਦੇ ਦੋ। ਓ ਅਪਣੇ ਤੇ ਡਿਪੇਂਡ
ਅੱਛਾ-ਅੱਛਾ ਨਈ ਵੀਰੇ ਅਗਰ ਜੈਂਵੇ ਕੀ ਨਾ ਅਗਰ ਮੈਂ ਫੀਸ ਕੀ ਕੈਂਦੇ ਨੇ ਵਨ ਮੰਥ ਦੀ ਦੇ ਦਾ ਪੈਲੇ ਫੇਰ ਵਨ ਮੰਥ ਦੀ ਬਾਦ ਚ ਐਵੇਂ ਨੀ ਦੇ ਸਕਦੀ? ਓ ਕੈਂਦੇ ਰਜਿਸਟ੍ਰੇਸ਼ਨ ਫੀਸ
ਗੱਲ ਕਰਨੀ ਪਏਗੀ ਓਨਾਂ ਨਾਲ ਫਿਰ ਮੈ
ਚਲੋ ਕੋਈ ਨੀ ਫੀਸ ਦਾ ਵੀ ਚਲੋ ਕੋਈ ਨੀ ਮੈਂ ਵੈਸੇ ਕੈ ਰੀ ਸੀ ਇਸ ਵਾਰ ਮੇਰਾ ਹੱ ਥ ਨਾ ਥੋੜਾ ਜਾ ਤੰਗ ਹੋਇਆ ਪਿਆ ਨਾ ਤਾਂ ਕਰਕੇ ਮੈਂ ਕਿਆ ਸੀ ਪਰ ਕੋਈ ਪ੍ਰੋਬ ਲੰਮੀ ਟੁ ਮੰਥਸ ਦੀ ਦੇ ਦਾਂਗੀ ਦੇਣੀ ਤੇ ਹੈਗੀ ਆ ਮੈਂ ਹਨਾ ਬਸ ਉਨਾਂ ਨੂੰ ਦੇ ਵਗੈਰਾ ਦੱਸ ਦੇਂਗੇ ਕੇੜੇ ਓ ਕੈਂਦੇ ਸੀ ਮੀ ਡੇ ਚ ਫੀਸ ਜਮਾਂ ਕਰਾਂਦੀ ਸੀ।
ਹਾਂਜੀ-ਹਾਂਜੀ ਕੋਈ ਨੀ ਤੁਸੀਂ ਟੈਸ਼ਨ ਨਾ ਲਓ ਕੋਈ ਨੀ ਮੈਂ ਕਰਵਾ ਦਾਂਗਾ।
ਹਾਂਜੀ-ਹਾਂਜੀ ਵੀਰੇ-ਵੀਰੇ ਬੋਤ-ਬੋਤ ਧੰਨਵਾਦ ਤੁਹਾਡਾ ਤੁਸੀਂ ਤੇ ਮੈਂ ਸੱਚੀ ਤੁਹਾਡੀ ਮੰਮੀ ਨੂੰ ਫੋਨ ਕੀਤਾ ਤੁਸੀਂ ਫੋਨ ਚੱਕ ਲਿਆ ਤੇ ਮੈਨੂੰ ਯਾਦ ਜਾ ਆ ਗਿਆ। ਬੋਤ-ਬੋਤ ਧੰਨਵਾਦ ਤੁਹਾਡਾ। ਤੇ ਆਣਾ ਤੁਸੀਂ ਘਰ ਚੱਕਰ ਲਾਣ ਆਣਾ?
ਕਰ ਤੁਸੀਂ ਵੀ ਲਾਣਾ ਚੱਕਰ ਆਣਾ।
ਹਾਂਜੀ-ਹਾਂਜੀ ਆਵਾਂਗੀ ਆਪਣੀ ਮੰਮੀ ਨੂੰ ਕੈਣਾ ਮੇਰਾ ਸਸ ਸ੍ਰੀ ਕਾਲ ਕਰਨਾ ਤਰਫ ਤੋ ਤੇ ਕੈਣਾ ਤੇ ਓ ਵੀ ਫੋਨ ਆਇਆ ਸੀ ਤੇ ਓਨਾ ਨੂੰ ਮੇਰਾ ਨੰਬਰ ਦੇ ਛੱਡਣਾ ਕਰਨਾ ਕੋਲ ਦੂਜਾ ਫੋਨ ਹੈਗਾ ਓਨਾਂ ਕੋਲ?
ਨਈ ਏ ਈ ਹੁਣ ਕਿੱਥੇ ਜਾਣਾ ਹੁੰਦਾ ਹੈਗਾ ਨਾ ਬਾਰ ਤੇ ਮੈਂ ਫੋਨ ਲੈ ਜਾਂਦਾ ਨਾਲ।
ਅੱਛਾ-ਅੱਛਾ ਕੋਈ ਨੀ ਬਸ ਅੱਛਾ-ਅੱਛਾ ਚਲੋ ਓ ਤੇ ਕੋਈ ਨੀ ਵੀਰੇ ਬਸ ਤੁਸੀਂ ਮੇਰੇ ਮੁੰਡੇ ਦਾ ਜ਼ਰੂਰ ਕਰਾ ਦੇਣਾ ਠੀਕ ਐ।
ਹਾਂਜੀ-ਹਾਂਜੀ ਕੋਈ ਨੀ ਮੈਂ ਕਰਵਾ ਦਾਂਗਾ ਤੁਸੀਂ ਟੈਂਨਸ਼ਨ ਨਾ ਲੋ।
ਵੀ ਓਨਾਂ ਨੂੰ ਕੈ ਦੇਣਾ ਕੀ ਇੱਕੋ ਸਾਡਾ ਬੱਚਾ ਹੈਗੈ ਤੇ ਬਾ ਕੀ ਗਰਲਸ ਵਾਲਾ ਵੀ ਪੁੱਛ ਕੇ ਮੈਨੂੰ ਦੱਸ ਦੇਣਾ ਤੇ ਬਾਕੀ ਆਣਾ ਘਰੇ ਸਸ ਸ੍ਰੀ ਕਾਲ। ਹਾਂਜੀ-ਹਾਂਜੀ ਤੇ ਵੀਰੇ ਇੱਕ ਗੱਲ ਹੋਰ ਕੀ ਕੈਂਦੇ ਨੇ ਓਨਾਂ ਕੁਲ ਨਾ ਐ ਵੀ ਕੈ ਦੇਣਾ ਕੀ ਨਾ ਥੋਂ ਟਾਈਮਿੰਗ ਦਾ ਵੀ ਮੈਨੂੰ ਪੁੱਛ ਦੱਸ ਦੋ ਮੈਨੂੰ ਤਾਂ ਟਾਈਮਿੰਗ ਪੁੱਛਣੀ ਭੁੱਲ ਗੀ।
ਟਾਈਮਿੰਗ ਕੋਈ ਜਾਦਾ ਨੀ ਹੁੰਦੀ ਹੈਗੀ ਗਿਆਰਾਂ ਤੋਂ ਚਾਰ ਵਜੇ ਤੱਕ ਹੁੰਦੀ ਹੈਗੀ।
ਨਈ ਬਾਕੀ ਅਰ ਸਕੂਲ ਖੱਲ ਜਾਣਗੇ ਤੇ ਫੇਰ ਟੈਮ ਚ ਬਦਲਣਗੇ ਓ?
ਹਾਂ ਟਾਈਮਿੰਗ ਕੋਈ ਨੀ ਬਦਲ ਦਾਂਗੇ ਉਦੇ ਕੋਈ ਚੱਕਰ ਆਲੀ ਗੱਲ ਨੀ ਹੈਗੀ।
ਅੱਛਾ-ਅੱਛਾ ਛਾ ਚਲੋ ਵੀਰੇ ਸਸ ਸ੍ਰੀ ਕਾਲ ਮੈਂਨੂੰ ਨਾ ਚਲੋ ਰੋਟੀ ਬਣਾ ਲਾ ਠੀ ਕੈ ਹਾਂਜੀ-ਹਾਂਜੀ-ਹਾਂਜੀ ਸਸ ਸ੍ਰੀ ਕਾਲ ਸ